ਹੈਲੋ
ਹਾਂਜੀ, ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ, ਹੋਰ ਕਿਸ? ਬਸ, ਕੱਪੜੇ ਧੋਣ ਚੱਲੀ ਸੀ ਮੈਂ, ਤੁਸੀਂ ਵੀ ਕਿਸ ਤਰ੍ਹਾਂ ਹੋ
ਹੈਲੋ
ਹੈਲੋ ਆਵਾਜ਼ ਆਹੀ ਆਵਾਜ਼ ਆਉਂਦੀ ਫੀ ਮੇਰੀ
ਆਵਾਜ਼ ਮਤਲਬ ਕਿ ਸਲੋਅ ਆਉਂਦੀ ਪਈ ਹੈ
ਅੱਛਾ ਅੱਛਾ ਉਹ ਆਉਦੀ ਪਈ ਮੇਰੀ ਆਵਾਜ਼
ਅੱਛਾ ਆਉਂਦੀ ਤਾਂ ਪਈ ਹੈ ਬੜੀ ਹਲਕੀ ਹਲਕੀ
ਅੱਛ ਕਦੀ ਕਦੀ ਹੋ ਜਾਂਦਾ ਨੈਟਵਰਕ ਦਾ ਨਾ ਇਸ਼ੂ ਹੋ ਜਾਂਦਾ
ਤੁਹਾਨੂੰ ਪੁੱਛਣਾ ਸੀ ਬਸ ਮੇਰੇ ਕੋਲ ਟਾਈਮ ਸੀ ਥੋੜ੍ਹਾ ਜਿਹਾ ਮੈਂ ਪੁੱਛਣਾ ਸੀ ਮੈਂ ਕਿਹਾ ਤੁਸੀਂ ਅੱਜ ਮਤਲਬ ਕੀ ਕੀ ਬਣਾਇਆ
ਅੱਜ ਅਸੀਂ ਮਟਰ ਮਸ਼ਰੂਮ ਬਣਾਇਆ ਹੈ
ਅੱਛਾ ਤੁਹਾਨੂੰ ਬਣਾਉਣੇ ਆਉਂਦੇ ਆ
ਹਾਂਜੀ ਆਉਂਦੇ ਤੇ ਆਜ ਆਜ ਪਰ ਮੇਰੀ ਅ ਮੇਰੀ ਮਦਰ ਇਨਲੋ ਨੇ ਬਣਾਏ ਨੇ
ਅੱਛਾ ਚਲੋ ਸਵੇਰੇ ਵੀ ਨਾਸ਼ਤੇ ਚ ਵੇਖੀ ਖਾਇਆ ਤੁਸੀਂ
ਅਸੀ ਅਜ ਪੋਹੇ
ਅੱਛਾ ਪੋਹੇ ਤੁਸੀਂ ਬਣਾ ਲੈਂਦੇ ਹੋ ਆਪਣੇ ਆਪ
ਹਾਂਜੀ ਹਾਂਜੀ ਵੀ ਬਣਾ ਲੈਂਦੀ ਹਾਂ ਤੁਂ
ਵੈਸੇ ਵੀ ਮਤਲਬ ਕਿ ਸਾਨ ਹੀ ਉਹ ਤੇ ਸਭ ਬਣਾ ਲੈਂਦੇ ਹਨਾ ਹਾਂ ਤੇ ਤੁਹਾਡੇ ਰ ਮਤ ਇ ਲ ਬਣਾਇਆ ਮਸਾਲਾ ਮਸੂਲਾ ਪੀਸਿਆ ਨੇ
ਹਾਂਜੀ ਹਾਂਜੀ ਸਾਰਾ ਪੀਸਿਆ ਮਸਾਲਾ ਪੀਸ ਪ ਉਹਨਾਂ ਨੇ ਸਟੀ ਲਾਈ ਸੀ ਮਸਾਲਾਂ ਨੂੰ ਪਿਆਜ਼ ਅਦਰਕ ਲਸਣ ਫਿਰ ਉਹਨੂੰ ਪੀਸਿਆ ਫ
ਆਹੋ ਸੀਟੀ ਲਾਓ ਨਾ ਪਿਆਜ਼ਾਂ ਨੂੰ ਜਲਦੀ ਪਾਣੀ ਸੁੱਕਦਾ ਨਾ
ਹਾਂਜੀ ਹਾਂਜੀ
ਟਾਈਮ ਨਹੀ ਲੱਗਦਾ ਹਾਂ
ਜੀ ਹੋਰ ਤੁਸੀਂ ਕੀ ਕਰਦੇ ਪਏ ਸੀ
ਕਿ ਥੋੜੇ ਗਿੱਲੇ ਗੁਲੇ ਰੱਖੇ ਹੋਣਗੇ ਨਾ ਰੋਟੀ ਖਾਣ ਲਈ
ਹਾਂਜੀ ਹਾਂਜੀ ਡਸਟਬਿਨ ਨੇ ਨਾ ਪਤਲੇ ਨੇ ਨਾ ਸੁੱਕੇ
ਠੀਕ ਹੈ ਹਾਂ ਉਹ ਤੇ ਬਿਲਕੁਲ ਸੁੱਕੇ ਬਣਾਦੇ ਹੋ ਨਾ ਜਿਵੇਂ ਮਤਲਬ ਕਿ ਪਨੀਰ ਦੀ ਭੁਰਜੀ ਬਣਦੀ ਹੈ ਉਹ ਮਟਰ ਮਤਲਬ ਕਿ ਮਟਰ ਤੇ ਮਸ਼ਰੂਮ ਨਾ ਜ਼ਿਆਦਾ ਪਾਉਣੇ ਪੈਂਦੇ ਆ
ਹਾਂਜੀ
ਹਾਂ ਫਿਰ ਉਹ ਸੁੱਕੇ ਬਣਦੇ ਆ ਉਹ ਵੀ ਸਵਾਦ ਲੱਗਦੇ ਆ ਬੜੇ ਜਿਵੇਂ ਤਿੰਨ ਪੈਟਕ ਫ ਰੂਮ ਦੇ ਲਾ ਲੋਓ ਅੱਧ ਕਿਲੋਮੀਟਰ ਲਾ ਲ ਲੋ
ਹਾਂਜੀ
ਹਾਂ ਤੇ ਓ ਓਵੀ ਵੀ ਉਹ ਵੀ ਗਾੜਾ- ਗਾੜਾ ਬਣਾਉ ਵੀ ਵਧੀਆ ਬਣਦੇ ਏ। ਮੈਂ ਕਿਹਾ, ਚੱਲ ਟਾਈਮਸ ਮੈਂ ਤੁਹਾਡੇ ਕੋਲ ਪੁੱਛਣਾ ਤੁਸੀਂ ਫੇਰ ਤੁਸੀਂ ਪ ਪੋਏ ਕਿੱਦਾਂ ਬਣਾਉਂਦੇ ਹੋ?
ਅਸ ਪਏ ਹੈ, ਪਏ ਹੈ ਨਾ ਕੁਛ ਨਹੀਂ ਬੱਸ ਸ ਸਿੰਪਲ ਇਹ ਰੈਸਿਪੀ ਓਦੀ ਸਿੰਪਲ ਬਣਦੇ ਨੇ, ਉਹ ਪਹਿਲਾਂ ਉਹਨੂੰ ਧੋ ਲਓ ਪੋਹੇ ਨੂੰ ਅਤੇ ਗਿੱਲੇੇ ਕਰਕੇ ਸਾਈਡ ਰੱਖ ਦਿਉ ਅਤੇ ਇੱਕ ਸਾਈਡ ਤੇ ਤੁਸੀਂ ਪਿਆਜ਼, ਟਮਾਟਰ ਅਤੇ ਸ਼ਿਮਲਾ ਮਿਰਚ, ਫਲੀਆਂ ਸਾਰੀ ਚੀਰ ਲਓ। ਫਿਰ ਕੜਾਹੀ ਚਸੀਂ ਹਾਂਜੀ ਸਬਜ਼ੀ ਪਾਓ ਤਾਂ ਜ਼ਿਆਦਾ ਫਾਇਦੇ ਜ਼ਿਆਦਾ ਫਾਇਦੇ ਹੋ ਜਾਂਦੇ ਨੇ ਪਰ ਕਦੇ ਜਦੋਂ- ਜਦੋਂ ਟਾਈਮ ਨਾ ਹੋਏ ਤਾਂ ਫਿਰ ਕੁਛ ਨਾ ਪਾਉਣ ਨੀਰੇ ਪਿਆਜ਼, ਟਮਾਟਰ ਦੇ
ਅੱਛਾ! ਚਲੋ, ਵੈਸੇ ਵੀ ਉਹ ਹਲਕੇ ਹੁੰਦੇ ਆ ਨਾ।
ਹਾਂਜੀ! ਹਲਕੇ ਤਾਂ ਹੁੰਦੇ ਨੇ ਪਰ ਅੱਜ ਕੱਲ੍ਹ ਬੜੇ ਲੋਕ ਬੋਲਦੇ ਪਏ ਨੇ ਕਿ ਜ਼ਿਆਦਾ ਕੋਈ ਫਾਇਦਾ ਹੈ ਨਹੀਂ, ਪੋਹੇ 'ਚ ਤਾਂ ਪਹਿਲਾਂ ਸਾਰੇ ਪੋਹੇ ਖਾ ਕੇ ਖੁਸ਼ ਹੁੰਦੇ ਸੀ। ਕਿ ਹਾਂ ਚਲੋ ਹਲਕਾ ਹਲਕਾ ਫੁਲਕਾ ਖਾਨਾ ਹੈ। ਪਰ ਆਜ ਕੱਲ ਸਾਰੇ ਲੋਕ ਕਿ ਕੁਛ ਹਰ ਇੱਕ ਚੀਜ਼ੇ ਦੋ- ਦੋ ਚੀਜ਼ ਹੋ ਜਾਂਦੀ। ਕੋ ਕੋਈ ਕੁਛ ਕਹਿੰਦਾ ਤੇ ਕੋਈ ਕੁਛ
ਹਾਂ ਮੈਂ ਤੁਹਾਡੇ ਕੋਲ ਏ ਪੁ ਪੁੱਛਣਾ ਸੀ। ਤੁਹਾਨੂੰ ਹੋਰ ਕੋਈ ਮਤਲਬ ਕੀ ਕੋਈ ਜਵਾ ਤੁਹਾਡੇ ਕੋਲ ਕੋਈ ਹੋਰ ਚੀਜ਼ ਦੱਸ ਦੋ ਰੈਸਪੀ ਕਿਸੇ ਦੀ ਮੈਂ ਕੁਛ ਬਣਾ ਲਵਾਂਗੀ ਮੈਂ ਕਿਹਾ। ਤੁਹਾਡੇ ਕੋਲ ਪੁੱਛ ਲਾਂ ਥੋੜਾ।
ਤੁਸੀਂ ਕੀ ਖਾਣਾ, ਤੁਸੀਂ -ਤੁਸੀਂ ਦੱਸੋ ਤੁਹਾਨੂੰ ਕਿਹੜੀ ਚੀਜ਼ ਰਪ ਚਾਹੀ ਸ਼ਆਹੀ ਪਨੀਰ ਬਣਾ ਲੈਂਦੇ ਹੋ। ਸ਼ਾਹੀ ਪਨੀਰ ਹਾਂਜੀ -ਹਾਂਜੀ -ਹਾਂਜੀ
ਅੱਛਾ! ਤੁਸੀਂ ਉਹ ਵੀ ਉਹਦਾ ਵੀ ਮਸਾਲਾ ਬਣਾਉਂਦੇ ਓ ਕਿ ਚੀਰ ਦੇਓ ਪਿਆਜ
ਨਹੀਂ ਮਸਾਲਾ ਮੈਂ ਤਾਂ ਮਸਾਲਾ ਪੀਸ ਕੇ ਚੰਗਾ ਲੱਗਦਾ
ਅੱਛਾ!
ਮਸਾ ਉਹਨੂੰ ਵੀ ਸੀਟੀ ਲਾ ਲੋਓ। ਸਾਰਾ ਸਮਾਨ ਚੀਨ ਕੇ ਫੇਰ, ਉਹਨੂੰ ਮਿਕਸੀ 'ਚ ਗ੍ਰਾਇੰਡ ਕਰ ਲਓ। ਫਿਰ ਜ ਦਾ ਉਹਦੇ ਚ ਹੀ ਤੁਸੀਂ ਥੋੜ੍ਹੀ ਜਿ ਦਹੀਂ ਪਾ ਲਓ ਹਾਂਜੀ! ਮੈਂ ਜਦੋਂ ਮੈਂ ਪੀਸਦੀ ਹਾਂ। ਨਾ ਪਿਆ ਪਿਆਜ਼, ਲਸਣ ਅਤੇ ਸਰਸ ਸਾਰਾ ਤੇ ਉਹਦੇ ਚ ਹੀ ਮੈਂ ਦਹੀਂ ਪਾ ਲੈਂਦੀ ਹਾਂ। ਦਹੀਂ ਨਮਕ ਮਿਰਚ ਮਸਾਲ ਇਕੱਠਾ ਹੀ ਪਾ ਲੈਦੀ ਅਤੇ ਮਿਕਸੀ ਚ ਇੱਕ ਗੇੜਾ ਦਵਾ ਲਿਆ। ਫਿਰ ਕੜਾਹੀ 'ਚ
ਕਿਸੇ ਕੋਲ ਮੈਂ ਤੁਹਾਡੇ ਕੋਲ ਪੁੱਛਣਾ ਸੀ। ਕਈ ਤਾਂ ਖੜੇ ਮਸਾਲੇ ਪੇਲੇ ਪਾਉਂਦੇ ਆ। ਫਿਰ ਮਸਾਲਾ ਭੁੰਦੇ ਆ ਪਿਆਜਾਂ ਦਾ, ਮੇਰੇ ਅਹ ਮੇਰੇ ਗੁੜੀਆ ਰਣਜੀ ਬਣਾਉਂਦੀ ਆ। ਨਾ ਤੇ ਮੈਂ ਕਿਹਾ ਚੱਲ ਤੁਹਾਡੇ ਕੋਈ ਪੁਛ ਤੇ ਉਹ ਖੜੇ ਮਸਾਲੇ ਪਾ ਕੇ ਨਾ ਪਿਆਜਾਂ ਚ, ਟਮਾਟਰਾਂ ਚ ਫੇਰ ਸੀਟੀ ਲਵਾਉਂਦੀ ਏ।
ਅੱਛਾ! ਮੈਂ ਤੇ ਮੈਂ ਤੇ ਨਹੀਂ ਪਾਉਂਦੀ, ਖੜੇ ਮਸਾਲੇ ਪਰ ਮੈਂ ਤੇ, ਮੈਂ ਘਰ ਪੀਸਿਆ ਤਾਂ ਨਾ ਗਰਮ ਮਸਾਲਾ। ਸਾਰਾ ਅਤੇ ਉਹਦਾ ਵੀ ਬੜਾ ਅੱਛਾ ਫਲੇਵਰ ਆ ਜਾਂਦਾ। ਮੈਂ ਤੇ ਉਹ ਹੀ ਪਾਉਣੀ ਆ। ਪੀਸ ਦਾ ਮਸਾਲਾ ਹੀ ਪਾਉਂਦੀ ਹਾਂ। ਹਾਂਜੀ- ਹਾਂਜੀ
ਤੇ ਉਹਦੇ ਤੁਸੀਂ ਮਤਲਬ ਕਿ ਜਿਹੜਾ ਆਪ ਗਰਮ ਮਸਾਲਾ ਬਣਾਇਆ ਦਾ ਉਹਦੇ ਤੁਸੀਂ ਕੀ- ਕੀ ਪਾਉਂਦੇ ਹੋ।
ਹਾਂਜੀ! ਮੈਂ -ਮੈਂ ਪਾਦੀ ਹਾਂ। ਉਹਦੇ 'ਚ ਇੱਕ ਸਟਾਰ ਤਾਂ ਫਰੂਟ ਆਦਾ ਔਰ ਇੱਕ ਲੌਗ ਦਾਲਚੀਨੀ ਅਤੇ ਮੋਟੀ ਇਲਾਇਚੀ, ਛੋਟੀ ਇਲਾਇਚੀ, ਸੌਂਫ ਨਹੀਂ ਉਹ ਆਪਣੇ ਆਪਣੇ ਆਪਣੀ ਮਰਜ਼ੀ ਹੈ ਤੁਸੀਂ ਅਗਰ ਥੋੜ੍ਹਾ ਸੌ ਸੋਟੇ ਕਰਨ।
ਹਮ ਹੋਰ।
ਆਹ ਉਹਨੂੰ ਥੋੜਾ, ਸਾ ਸੋਟੇ ਕਰ ਥੋੜਾ ਸੇ ਸੋਟੇ ਕਰ ਲਓ ਗੈਸ ਤੇ, ਤਵੇ ਤੇ ਉਤੇ। ਫਿਰ ਉਨਾਂ ਥੋੜ੍ਹਾ ਸਾ ਠੰਡਾ ਕਰ ਲਉ ਅਤੇ ਪੀਸ ਲਓ ਤਾਂ ਉਹ ਵੀ ਬੜਾ ਅੱਛਾ ਅ ਚੰਗਾ ਟੈਕਸਚਰ ਆਉਂਦਾ, ਜਾਂ ਫਿਰ ਇੰਝ ਹੀ ਪੀਸ ਲਓ। ਹਾਂਜੀ ਧੁੱਪ 'ਚ ਰੱਖਿਆ। ਥੋੜੀ ਦੇਰ ਸਾਰਾ ਸਮਾਨ ਸੌਂਫ, ਮੋਟੀ ਇਲਾਇਚੀ, ਹਰੀ ਇਲਾਇਚੀ, ਦਾਲਚੀਨੀ। ਫ਼ੇਰ ਜੈਫਲ, ਸਟਾਰ ਫੂ ਇੱਕ ਸਟਾਰ ਫਰੂਟ ਵੀ ਆਉਂਦਾ ਜਿਦਾ ਨਾ। ਜੋ ਮਸਾਲਾ 'ਚ ਪੈਂਦਾ ਇੱਕ ਲਾਲ ਲਾਲ ਪੱਤੇ, ਜਾਵਿਤਰੀ ਬੋਲਦੇ ਨੇ ਉਹਨੂੰ ਉਹ ਪਾ ਲਉ। ਉਹ ਉਹ ਵੀ ਉਹ ਵੀ ਪਾਉਣੀ ਉਹਦਾ ਨਾ ਬੜਾ ਅੱਛਾ ਫਲੇਵਰ ਆਉਦਾ ਹੈ। ਹਰ ਇੱਕ
ਹਾਂ ਕਹਿੰਦੇ ਆ ਚੀਜ਼ਾਂ ਨਾਲ ਨਾ ਜ਼ਿਆਦਾ ਸਵਾਦ ਆਉਂਦਾ।
ਹਾਂਜੀ- ਹਾਂਜੀ ਪਾਓ ਵੀ, ਉਹਦੇ ਚ, ਹੀ ਜਿਹਦੇ ਚ ਸਵਾਦ ਲੱਗਦਾ। ਹਰ ਇਕ ਵਿਚ ਪਾਓ ਨਾ ਤੇ ਸਵਾਦ ਨਹੀਂ ਆਉਂਦਾ। ਫਿਰ ਕੋਈ ਚੀਜ਼ ਦਾ ਤਰੀ ਵਾਲੀ ਚੀਜ਼ ਹਾਂਜੀ ਹਾਂਜੀ -ਹਾਂਜੀ, ਤਰੀ ਵਾਲੀ ਚੀਜ਼
ਹਾਂ ਹੋਰ ਕੀ ਗੱਲ ਕਰੋ ਹੋਰ ਤੁਸੀਂ ਮੈਨੂੰ ਦੱਸ ਦੋ, ਕੁਛ ਹੋਰ ਕੀ ਬਣਾਉਂਦੇ ਹੋ ਵਧੀਆ ਕੋਈ ਚੀਜ਼।
ਹੋਰ, ਮੈਂ, ਇਡਲੀ ਸਾਂਭਰ
ਅੱਛਾ, ਅੱਛਾ ਇਡਲੀ, ਸਾਂਬਰ ਕਿਵੇਂ ਬਣਾਉਂਦੇ ਹੋ, ਇਡਲੀ?
ਇਡਲੀ ਮੈਂ ਦਾਲ, ਚੌਲ, ਨਹੀਂ ਮੈਂ ਦਾਲ ਦਾਲ ਚੌਲ ਦੀ ਵੀ ਬਣਾਨੀ ਹਾਂ।
ਉਹ ਤੁਸੀਂ ਕਿਵੇਂ ਬਣਾਉਂਦੇ ਹੋ, ਦਾਲ ਚਾਵਲ ਦੀ ਵਧੀਆ ਲੱਗਦੀ ਹੈ।
ਹਾਂਜੀ ਹਾਂਜੀ ਮੇਰੇ ਬੱਚੇ ਉਹੀ ਖਾਂਦੇ ਨੇ, ਮੇਰੇ ਬੱਚੇ ਨਹੀਂ ਖਾਂਦੇ।
ਅੱਛਾ, ਤੇ ਬਰਾਬਰ ਪਾਉਣਾ ਹੁੰਦਾ ਸਮਾਨ ਇਹਨਾਂ 'ਚ।
ਨਹੀਂ ਚੌਲ ਜ਼ਿਆਦਾ ਪਾਉਣੇ ਪੈਂਦੇ ਨੇ ਤੇ ਦਾਲ ਕਮ, ਅਗਰ ਜੇ। ਤੁਹਾਨੂੰ ਪੂਰਾ ਪ੍ਰੋਪਰ ਡੋਸਾ ਬਣਾਉਣਾ ਹੈ। ਤੇ ਤੁਸੀਂ ਥੋੜ੍ਹੀ ਸੀ ਦਾਲ ਜ਼ਿਆਦਾ ਕਰ ਲਓ ਤੇ ਚੌਲ ਥੋੜੇ ਕਰ ਲਓ, ਡੋਸਾ, ਉਤਪਾ ਵਾਸਤੇ। ਪਰ ਮੈਂ ਇੱਕ ਹੀ ਬਣਾਉਣੀ ਹਾਂ, ਤਾਂ ਕਿ ਉਹਦੇ ਨਾਲ ਹੀ ਡੋਸਾ ਵੀ ਬਣ ਜਾਏ, ਉੱਤਪਮ ਵੀ ਬਣ ਜਾ ਤੇ
ਹਾਂ ਉਹ ਤੇ ਫਿਰ ਦਾਲ ਵਾਲੀ ਜ਼ਿਆਦਾ ਸਵਾਦ ਲੱਗਦੇ ਹੋਣੇ ਆ, ਫਾਇਦੇ ਵਾਲੀ ਵੀ ਹੈ।
ਹਾਂਜੀ, ਹਾਂਜੀ ਉਹ ਇੱਕ ਦਿਨ ਪਹਿਲਾਂ ਪੈ। ਪਿਉਣੀ ਪੈਂਦੀ ਏ ਦੁਪਹਿਰ ਚਾਹੇ ਦੁਪਹਿਰੇ ਪਿਓ ਲਓ ਤੁਸੀਂ। ਦਾਲ, ਚੋਲ ਇੱਕ ਗਲਾਸ ਅਗਰ, ਇੱਕ ਗਲਾਸ ਚੋਲ ਨੇ ਤੇ ਅੱਧ ਤੋਂ ਵੀ ਥੱਲੇ ਦਾਲ ਹੋਣੀ ਚਾਹੀਦੀ ਏ। ਮਾਹ ਦੀ ਦਾਲ ਵਾਈਟ ਵਾਲੀ ਤੇ ਉਹਨੂੰ ਪਿਓ ਲ‌ਓ ਫੇਰ ਉਹਨੂੰ ਰਾਤੀ ਪੀਸ ਲਓ।
ਅੱਛਾ ਹੁਣ ਪੀਸ ਨਾਲ ਰਾਤੀ ਪੀਸ ਲੈਣੀ ਏ। ਥੋੜੀ ਓਹ ਅੱਜ-ਕੱਲ ਤੇ ਮੌਸਮ ਨਾ ਖ਼ਮੀਰ ਹੋ ਜਾਂਦੀ ਹੋਣੀ ਐ।
ਹਾਂਜੀ ਖਮੀ ਹੀ ਚਾਹੀਦੈ ਉਹ ਤਾਂ ਨਾ ਤਾਈ ਇਡਲੀ ਚੰਗੀ ਬਣੇਗੀ। ਤੇ ਚਾਵਲ, ਦਾਲ ਨੂੰ ਪੀਸ ਲਓ ਤੋਂ ਫਿਰ ਉਹਦੇ ਚ ਨਾ ਤੁਸੀਂ ਫੇਰ ਉਸ ਚ ਹਲਕਾ ਜਾ ਨਮਕ ਪਾ ਲੋ। ਬਸ ਫੇਰ ਉਹਨੂੰ ਅਹ ਚੰਗੀ ਤਰ੍ਹਾਂ ਹਿਲਾ ਲਓ, ਅਗਰ ਤੁਹਾਨੂੰ ਸੂਜੀ ਪਾਨੀ ਤੇ ਪਾਣ, ਨਹੀਂ ਤੇ ਨਾ ਪਾਉ। ਫਿਰ ਓਹਨੂੰ ਚੋ ਚੰਗੀ ਤਰ੍ਹਾਂ ਹਿਲਾ ਲ‌ਓ ਇਕ ਸਾਈਡ ਚ।
ਨ‌ਈ ਦਾ ਦਾਲ ਚੋਲਾ ਵਾਲੀ ਤੇ ਵਧੀਆ ਬਣਦੀ ਏ, ਸੁਣਿਆ ਹੋਇਆ ਮੈਂ ਵੀ।
ਹਾਂਜੀ, ਫੇਰ ਉਹਨੂੰ ਪ ਸਾਈਡ ਪੀਸ ਕੇ ਸਾਡ ਜੀ।
ਹੂੰ, ਓਹ ਸਾਂਬਰ ਨਾਲ ਬਣਾਦੇ ਓ।
ਹਾਂਜੀ-ਹਾਂਜੀ, ਸਾਂਬਰ ਚ।
ਹਾਂ, ਕਿਉਂਕਿ ਓਹ ਸਾਂਬਰ ਨਾਲ ਹੀ ਸਵਾਦ ਲੱਗੇਗੀ ਨਾ, ‌ਤੇ ਤੁਸੀਂ ਚੌਲ ਨੀ ਬਣਾਦੇ ਸਾਂਬਰ ਨਾਲ?
ਚੌਲ ਰਾਤੀ ਬਣਾਨੀ ਆ ਮੈਂ ਸਵੇਰੇ ਸਾਂਬਰ, ਸਾਂਬਰ ਇਡਲੀ ਹੋ ਜਾਂਦੀ ਏ।
ਸਵੇਰੇ ਉਹ ਖਾਦੇ ਓ, ਰਾਤੀ ਚਾਵਲ ਖਾਦੇ ਓ, ਹਾਂ। ਚਲੋ ਕੋਈ ਨੀ ਮੈਂ ਵੀ ਦਾਲ ਵਾਲੀ ਤੇ ਚੋਲਾਂ ਵਾਲੀ ਬਣਾਵਾਂਗੀ ਮੈਂ ਕਦੇ ਬਣਾਈ ਨੀ।
ਹਾਂਜੀ, ਤੇ ਪੀਸ ਕੇ ਨਾ ਤੁਸੀਂ ਉਹਨੂੰ ਨੂੰ ਸਾਈਡ ਸਾਈਡ, ਰੱਖਦੋ ਰਾਤੀ, ਫਿਰ ਜਦੋਂ ਸਵੇਰੇ ਉੱਠੋਗੇ ਫਿਰ ਓਦੇ ਚ ਅੱਧਾ ਗਲਾਸ ਪਾਣੀ ਪਾ ਕੇ ਠ ਨਾ ਫਿਰ ਉਹਨੂੰ ਹਲਕੇ ਅਹ ਮਤਲਬ ਹਲਕੇ ਹਾਂਜੀ ਹਾਂਜੀ ਹਲਕੇ ਹਲਕੇ ਹੱਥ ਨਾਲ ਨਾ ਗੋਲ ਹਾਂਜੀ ਉਹਨੂੰ ਖੋਲੋ ਫਿਰ ਉਹਨੂੰ ਸਾਈਡ 'ਤੇ ਰੱਖ ਦਿਉ ਫਿਰ ਜਦੋਂ ਸਾਚੀ ਇਲੀ ਦੇਿਹੜੇਾਚੇ ਹੁੰ ਨੇਨੂੰੋਲੋ ਫਿਰ ਹਲਕਾ ਹਲਕਾਾ ਤੇਲਾ ਕੇ ਕਿ ਗਰਮ ਪਾਣੀ ਰੱਖੇ ਉਹਦੇ ਬਰਤਨ ਵਿੱਚ ਫੇਰ ਤੁਸੀਂ ਇਡਲੀ ਰੱਖ ਦਿਉ ਉਹਦੇ ' ਸਭ ਹਾਂਜੀ ਸਟੀਮ ਦੇਣੀ ਹੈ
ਤੁਹਾਡੇ ਕੋਲ ਭਾਂਡਾ ਵੀ ਹੈਗਾ ਇਟਲੀ ਵਾਲਾ ਅੱਛਾ ਹਾਂ ਮੈਂ ਵੀ ਮੰਗਵਾਂਗੀ ਫੇਰ ਭਾਂਡਾ ਫੇਰ ਤਾਂ ਹੀ ਬਣਾਵਾਂਗੇ ਨਾ ਪਹਿਲਾਂ ਭਾਂਡਾ ਮੰਗਵਾਂਗੀ
ਹਾਂਜੀ ਅਗਰ ਨਹੀਂ ਹੈ ਤਾਂ ਕੋਈ ਨੀ ਤੁਸੀਂ ਕੁੂੱਕਰ ਤੇ ਕੁੱਕਰ ਚ ਪਾਣੀ ਗਰਮ ਰੱਖੋ ਉਬਲ ਦਾ ਤੇ ਉਹਦੇ ਚ ਤੁਸੀਂ ਕੋਈ ਕੋਈ ਵੀ ਭਾਂਡਾ ਰੱਖ ਲੋ ਚਾਹੇ ਹਲ ਛੋਟਾ। ਛੋਟਾ ਜਾ ਕੋਈ ਵੀ ਬਾ ਕੋਲੀ ਰੱਖ ਲਓ ਕੋਈ ਕੁਛ ਵੀ ਤੁਸੀਂ ਅ ਥੱਲੇ ਸਟੈਂਡ ਰੱਖ ਲਓ। ਤੇ ਪੰਜ-ਛੇ ਕੋਲੀਆਂ ਰੱਖ ਲਓ ਉਹਦੇ ਉੱਤੇ ਗੋਲ-ਗੋਲ ਕੋਲੀਆਂ ਨੀ ਹੁੰਦੀਆਂ।
ਟੀ ਵੀ ਟੂਵੀ ਜਦ ਮੋਬਾਇਲਾ ਚ ਓ ਆਉਂਦੇ ਨਾ। ਕੋਲੀਆ ਰੱਖੀਆਂ ਹੁੰਦੀਆਂ।
ਹਾਂਜੀ-ਹਾਂਜੀ, ਉਦੇ ਚ ਫਿਰ ਤੇਲ ਲਾ ਕੇ ਹਲਕਾ ਕਰ ਤੇ ਬੈਟਰ ਸੀਟੀ ਲਾ ਕੇ ਬਸ ਹਾਂਜੀ-ਹਾਂਜੀ,
ਹਾਂ, ਨਹੀਂ ਜਿਹੜੇ ਤੁਸੀਂ ਦੱਸਿਆ ਨਾ ਤੁਹਾਡੀ ਵਧੀਆ ਲੱਗੇ ਮੈਨੂੰ। ਤੇ ਮੈਂ ਉਸ ਲਈ ਦਾਲ ਚੋਲਾਂ ਲਈ ਬਣਾਵਾਂਗੀ। ਅੱਛਾ, ਮਤਲਬ ਚੋਲ ਤੁਸੀਂ ਘੱਟ ਪਾਣੇ ਦਾਲ ਜ਼ਿਆਦਾ ਪਾਣੀ ਐ।
ਨਹੀਂ-ਨਹੀਂ, ਅਗਰ ਤੁਸੀਂ ਸਿਰਫ ਇਡਲੀ ਨਹੀਂ ਬਣਾਣੀ ਤੁਸੀਂ ਅਗਰ ਡੋਸਾ ਬਣਾਣਾ। ਫੇਰ ਜ਼ਿਆਦਾ ਦਾਲ ਪਾਣੀ ਪੈਂਦੀ ਐ। ਅਗਰ ਤੁਸੀਂ ਇਡਲੀ ਬਣਾਣੀ ਐ ਤਾਂ ਫਿਰ ਦਾਲ ਨੀ ਜ਼ਿਆਦਾ ਹੋਣੀ ਚਾਹੀਦੀ ਦਾਲ ਫਿਰ ਥੋੜੀ ਹੋਣੀ ਚਾਹੀਦੀ। ਅਗਰ ਤੁਸੀਂ ਦਾਲ ਜ਼ਿਆਦਾ ਕਰ ਦੋਗੇ ਤਾਂ ਫਿਰ ਇਡਲੀ ਨਹੀਂ ਬਣੇਗੀ ਫਿਰ ਹਾਂਜੀ।
ਅਗਰ ਇਡਲੀ ਬਣਾਈ ਤਾਂ ਫਿਰ ਬਰਾਬਰ ਨੀ। ਜੇ ਜਿਵੇਂ ਅਗਰ ਇੱਕ ਗਿਲਾਸ ਚੋਲ ਲਏ ਤਾਂ ਫਿਰ ਅੱਧੇ ਤੋਂ ਵੀ ਥੱਲੇ ਦਾਲ ਹੋਣੀ, ਚਾਹੀਦੀ ਆ ਅੱਧਾ ਵੀ ਨੀ,
ਮਤਲਬ ਕਿ ਪੂਰਾ ਗਿਲਾਸ ਨਹੀਂ ਹੋਣਾ ਚਾਹੀਦਾ ਨਾ ਦਾਲ ਦਾ।
ਨਾ-ਨਾ,
ਘੱਟ ਰੱਖਣੀ ਚਾਹੀਦੀ।
ਹਾਂਜੀ-ਹਾਂਜੀ,
ਹਾਂ, ਹਾਂ, ਚਲੋ ਵਧੀਆ ਤੁਹਾਡੇ ਵਧੀਆ ਲੱਗਿਆ ਮੈਂ ਬਣਾਵਾਂਗੀ ਕੋਈ ਸਾਂਬਰ ਫਿਰ ਸਬਜ਼ੀਆਂ ਸੁਬਜ਼ੀਆਂ ਸਾਰੀਆਂ ਪਾਂਦੇ ਓ ਕੇ ਮੇਨ-ਮੇਨ ਸਬਜ਼ੀ ਪਾਂਦੇ ਓ।
ਸਾਰੀ ਸਬਜ਼ੀਆਂ ਵੀ ਪਾ ਲੋ ਨਹੀਂ ਪਾਣੀ ਤੇ ਨਾ ਪਾਓ ਤੇ ਆਪਣੇ ਹਾਂਜੀ
ਬਹਾਨੇ ਖਾ ਲੈਂਦੇ ਆ।
ਬਿਲਕੁਲ-ਬਿਲਕੁਲ, ਫਿਰ ਉਹਨੂੰ ਲਾ ਸਾਂਬਰ ਰੱਖ ਦਾਲ ਸਭ ਕੁੱਛ ਪਾ ਕੇ ਸਬਜ਼ੀ ਫੇਰ ਉਹੇ ਤੜਕਾ ਲਾ ਲਓ ਉਹਦਾ। ਹਾਂਜੀ, ਅ ਲਸਣ ਅਂ ਟਮ ਲਸਣ ਟਮਟਰ ਦਾ।
ਵਧੀਆ ਹਾਂ ਬਸ ਮੇਰਾ ਵੀ ਛੋਟੇ ਵਾਲ ਕਾਕਾ ਨੀ ਖਾਂਦਾ ਨਾ ਸਾਂਬਰ। ਉਹਨੂੰ ਜਿੰਨਾ ਮਰਜ਼ੀ ਜੋ ਮਰਜ਼ੀ ਬਣਾ ਦੋ ਉਹਨੂੰ ਕੁਛ ਨੀ ਪਸੰਦ ਆਂਦਾ। ਹੁਣ ਇਸ ਤਰ੍ਹਾਂ ਬਣਾ ਕੇ ਨਾ ਉਹਨੂੰ ਵਖਾਵਾਂਗੀ ਤੇ ਸਵਾਦ ਬਦਲ ਦੇ ਲੱਗੇ।
ਹਾਂਜੀ-ਹਾਂਜੀ, ਜ਼ਰੂਰ-ਜ਼ਰੂਰ ਚਲੋ ਫੇਰ ਫਿਰ ਕਰਨੇ ਆ ਗੱਲ।
ਚਲੋ ਕੋਈ ਨੀ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ,